ਸਸੀ ਕਾਲ ਵੀਰ ਜੀ। ਹਾਂਜੀ ਵਦੀਆ ਤੁਸੀਂ ਦੱਸੋ
ਐਨ ਵਦੀਆ। ਹੋਰ ਰੋਟੀ ਪਾਣੀ ਖਾ ਲੇਆ ਤੁਸੀਂ?
ਹਾਂਜੀ। ਤੁਸੀਂ ਖਾ ਲੇਆ? ਹੋਰ ਦੱਸੋ, ਹਾਂਜੀ ਸਾਰੇ ਵਦੀਆ। ਤੁਸੀਂ ਦੱਸੋ
ਬਦੀਆ-ਬਦੀਆ ਜੀ।
ਹੋਰ ਕੀ ਕਾਰਦੇ ਪਏ ਹੀ?
ਬਸ ਕੋਸ਼ ਨੀ, ਮੈਂ ਬਾਰ ਘੁੰਮਣ ਆਏਆ ਸੀਗਾ।
ਠੀਕ
ਵੈਸੇ ਧੋਨੂੰ ਘੁੰਮਣਾ ਪਸੰਦ ਆ?
ਹਾਂਜੀ।
ਕਿੱਥੇ ਜਾ, ਜਾ ਕੇ ਆਏਂ ਤੁਸੀਂ?
ਵੈਸੇ ਹੁਨ ਤਾਂ ਛੁੱਟੀਆਂ ਸੀ ਛੁੱਟੀਆਂ ਕਰਕੇ ਕੋਸ਼ ਨੀ ਬਸ ਪੇਕੇ ਘਰ ਗਏ ਸੀ ਫੇਰ ਵਾਪਸ ਆ ਗੇ। ਹਾਂਜੀ, ਵੈਸੇ ਗਰਮੀ ਬੜੀ ਸਾਡੇ ਏਦਰ
ਹੂੰ
ਹਾਂਜੀ
ਦੇਵੀ ਪੈ ਰਹੀ ਆ ਕਾਫੇ ਪੈਸੇ ਹੁਣ ਥੋੜਾ ਜਿਹਾ ਠੀਕ ਆ ਮੌਸਮ
ਹਾਂਜੀ ਵੈਸੇ ਤਾਂ ਆਪ ਉਹ ਠੰਡਾ ਹੋ ਜਾਂਦਾ ਵਾ
ਹਾਂਜੀ
ਹਾਂਜੀ ਹੋਰ ਦੱਸੋ, ਹੋਰ ਦੱਸੋ ਤੁਸੀਂ ਸੋਸ਼ਲ ਮੀਡੀਆ ਵਿਚ ਬਿਲੀਵ ਕਰਦੇ ਹੋ
ਮੈਂ ਅਜੇ ਕਾਫੀ ਆਪ ਬੰਦ ਹੀਤੇ ਹੋਈ ਮੇਰੇ ਕੋਲ ਯੂਟਿਊਬ ਏ।
ਠੀਕ ਹੈ ਜੀ ਸੋਸ਼ਲ ਮੀਡੀਆ ਬਾਰੇ ਤੁਸੀਂ ਦੱਸੋਗੇ, ਇਹਦੇ ਨੁਕਸਾਨ ਤੇ ਫਾਇਦੇ ਕੀ ਹੈ।
ਹਾਂਜੀ
ਦੱਸ ਸਕਦੇ ਹੋ ਥੋੜੇ ਸੋਸ਼ਲ ਮੀਡੀਆ ਦੇ ਨੁਕਸਾਨ ਤੇ ਫਾਇਦੇ
ਤੁਸੀਂ ਮੈਨੂੰ ਅੱਪ ਦੱਸੋ ਕਿਹੜੇ-ਕਿਹੜੇ ਆ ਤੁਹਾਡੇ ਕੋਲ ਦੱਸਦਾ
ਹਾਂਜੀ
ਤੁਸੀਂ ਐਪ ਦੱਸੋ ਸੋਸ਼ਲ ਮੀਡੀਆ ਪਲੇਟਫਾਰਮ ਕਿਹੜੇ-ਕਿਹੜੇ ਨੇ ਤੁਹਾਡੇ
ਨਹੀਂ-ਨਹੀਂ ਵੈਸੇ ਮੈਂ ਤਾਂ ਸੋਸ਼ਲ ਮੀਡੀਆ ਦੇ ਕੱਲਾ ਫੇਸਬੁੱਕ ਦੇਖਦੀ ਆ ਉਹ ਵੀ ਓਨਲੀ ਹੋਰਲ ਮੂਵੀਜ਼ ਦੇਖਦੀ ਹਾਂ ਉਹਦੇ ਉੱਪਰ
ਹਮ
ਹਾਂਜੀ
ਵੈਸੇ ਦੇਖੋ ਜਿਹੜੇ ਅੱਜ ਕੱਲ ਥੋੜੇ ਜ ਹਾਲਾਤ ਬਦਲੇ ਪਏ ਨੇ ਸੋਸ਼ਲ ਮੀਡੀਆ ਉਹਦੇ ਜੇ ਆਪਾਂ ਇੱਕ ਐਵੇਂ ਦੇਖ ਕਿ ਉਹਦੇ ਹੁਣ ਪੈਰ ਵਿਚਰ ਵੀ ਨੇ ਗੁੱਡ ਵਿਚ ਵੀ ਨੇ
ਹਾਂਜੀ-ਹਾਂਜੀ ਵੈਸੇ ਤਾਂ ਸੋਸ਼ਲ ਮੀਡੀਆ ਬੱਚਿਆਂ ਨੂੰ ਤਾਂ ਦੇਖਣਾ ਹੀ ਨਹੀਂ ਚਾਹੀਦਾ ਵੈਸੇ ਤਾਂ ਉਹਦੇ ਫਾਇਦੇ ਵੀ ਨੀਤ ਨੂੰ
ਪਰ ਐਵੇਂ ਜੇ ਹਨਾ ਤੁਸੀਂ ਜਿਵੇਂ ਤੁਸੀਂ ਉਹਨਾ ਨੂੰ ਆਪਣੇ ਵੱਲੋਂ ਦਿਖਾ ਰਹੇ ਹੋ ਬੱਚੇ ਨੂੰ ਨਾ ਫੇਰ ਤਾਂ ਠੀਕ ਆ ਦੇਖੋ ਜਿਵੇਂ ਜਾਂ ਤੁਸੀਂ ਕੋਲੇ ਬੈਠੇ ਹੋ ਜਾਂ ਉਹ ਨੂੰ ਕੋਈ ਵੀ ਆਪਣੇ ਫੋਨ ਤੇ ਲਾ ਲਓ ਜਾਂ ਆਪਣੇ ਟੀ ਵੀ ਤੇ ਕੁਛ ਵੀ ਹੈ ਨਾ ਜੇ ਤੁਸੀਂ ਕੋਲ ਹੋ ਬੱਚੇ ਦੇ ਤੇ ਹੁਣ ਜਿਹੜਾ ਤੁਸੀਂ ਮਤਲਬ ਕਿ ਉਹਨੂੰ ਦਿਖਾਓਗੇ ਕਿਤੇ ਉਹਧੋਂ ਨੂੰ ਮਤਲਬ ਾਈਡ ਜਾਏਗਾ, ਉਹ ਜੇ ਤੁਹਾਨੂੰ ਪ੍ਰਾਈਵੇਸੀ ਚ ਕੋਈ ਚੀਜ਼ ਮਿਲਜੇ ਫੇਰ ਤੁਹਾਨੂੰ ਪਤਾ ਉਹਨੇ ਰੋਂਗ ਸਾਈਡ ਹੀ ਜਾਣਾ।
ਹਾਂਜੀ।
ਜੇ ਮਤਲਬ ਉਹਨੂੰ ਵੈਸੇ ਆਪਣੇ ਵੱਲੋਂ ਰੋਕਿਆ ਜਾਵੇ ਤਾਂ ਬੈਸਟ ਆ।
ਹਾਂਜੀ- ਹਾਂਜੀ, ਵੈਸੇ ਵੀ ਅੱਜ ਕੱਲ ਤਾਂ ਸੋਸ਼ਲ ਮੀਡੀਆ ਤੇ ਬਹੁਤ ਐਵੇਂ ਦੀਆਂ ਹਵਾਵਾਂ ਆ ਰਹੀਆਂ, ਜਿਨਾਂ ਕਰਕੇ ਬੱਚੇ ਫਿਰ ਦੇਖ- ਦੇਖ ਕਿ ਉਵੇਂ ਦਾ ਕੁਛ ਹੀ ਕਰਦੇ ਨੇ, ਫਿਰ ਉਹ ਉਹਨਾਂ ਨੇ ਨੁਕਸਾਨ ਵੀ ਕਰਦੇ ਆ, ਤੇ ਕੁੱਝ ਕੁ ਫਾਇਦੇ ਵੀ ਆ ਜਿਵੇਂ ਕਿ ਬੱਚੇ ਉਹਨਾਂ ਤੋਂ ਪੜ੍ਹਨਾ ਸਿੱਖਦੇ ਆ।
ਹਾਂ, ਜੇ ਵੈਸੇ ਐਵੇਂ ਆ ਅੱਜ ਦੇ ਪੜ੍ਹਾਈ ਕਿਉਂਕਿ ਪਤਾ ਕੀ ਆ। ਜਿਹੜੇ ਟਾਈਮ 'ਚ ਅਸੀਂ ਪੜ੍ਹਿਆ ਅੱਜ ਤੋਂ ਐ ਲਓ ਲੈ ਲਓ ਹਨਾ ਹੁਣ ਮੈਨੂੰ ਜਿਵੇਂ ਪਲੱਸ ਟੂ ਕਰੀ ਨੂੰ ਲਾ ਲੋ ਮੈਨੂੰ, ਹੈਲੋ ਜਿਵੇਂ ਮੈਨੂੰ ਹੁਣ ਪਲੱਸ ਟੂ ਕਰੀ ਨੂੰ ਦਸ ਸਾਲ ਵਾਂਗੂ ਹੋ ਗਿਆ। ਫਿਰ ਉਸ ਟਾਈਮ ਮੋਬਾਇਲ ਥੋੜੇ ਜਿਹੇ ਘੱਟੀ ਹੀ ਸੀਗੇ, ਜਿਵੇਂ ਨਾ ਆਪਾਂ ਨੂੰ ਕੋਈ ਸੋਰਸ ਨਹੀਂ ਮਿਲੇ ਜਾਂਦੇ ਸਟੱਡੀ ਦੇ, ਪਰ ਅੱਜ ਦੇ ਟਾਈਮ ਤਾਂ, ਸੋਰਸਾਂ ਦੀ ਕਮੀ ਨਹੀਂ ਕੋਈ।
ਹਾਂਜੀ-ਹਾਂਜੀ, ਇਹ ਤਾਂ ਹੈ।
ਤੁਸੀਂ ਯਹ ਯੂਟਿਊਬ ਤੇ ਲਾ ਲਓ ਕਿਤੇ ਵੀ ਜਾ ਆਪਾਂ ਨੂੰ ਕੋਈ ਵੀ ਜੇ, ਮਤਲਬ ਆਪਣੇ ਸਿਲੇਬਸ ਦੇ ਅਕੋਰਡਿੰਗ ਜਿਹੜੀ ਵੀ ਚੀਜ਼ ਹੈਗੀ ਆ ਜਾਂ ਉਹਦੇ ਵਿੱਚ ਨਹੀਂ ਹੋਵੇ ਆਪਣੇ ਬੁੱਕ ਦੇ ਵਿੱਚ ਆਪਾਂ ਜਿੱਥੋਂ ਮਰਜੀ ਚੱਕ ਸਕਦੇ ਹ ਉਹ ਕੋਈ ਵੀ ਜ ਨਹੀਂ ਸਮਝ ਆਉਂਦੀ ਕੋਈ ਵੀ ਕੁਸ਼ਚਨ ਵਗੈਰਾ ਲਾਲੋ। ਜਾਂ ਮੈਥ ਦੇ ਕੋਈ ਵੀ ਟੋਪਿਕ ਹ
ਐਵੇਂ ਤਾਂ ਸੋਸ਼ਲ ਮੀਡੀਆ ਦੇ ਫਾਇਦੇ ਵੀ ਹੈ। ਗੇ ਆਪਾਂ ਨੂੰ ਪਰ ਨੁਕਸਾਨ ਵੀ ਕਾਫ਼ੀ ਜ਼ਿਆਦੇ ਆ ਕਿਉਂਕਿ ਦੇਖੋ ਬਹੁਤ ਗ਼ਲਤ ਚੀਜ਼ਾਂ ਦਿਖਾਈਆਂ ਜਾ ਰਹੀਆਂ ਬੱਚਿਆਂ ਨੂੰ ਉਹਦੇ ਕਰਕੇ ਬੱਚਿਆਂ ਤੇ ਗਲਤ ਤੇ ਇਫੈਕਟ ਪੈਂਦਾ ਹੈਗਾ, ਫੇਰ ਉਹ ਜਿੱਦ ਕਰਦੇ ਆ ਵਾਰ-ਵਾਰ ਦੇਖਣ ਲਈ।
ਹਾਂਜੀ।
ਹਾਂਜੀ, ਹੋਰ ਦੱਸੋ ਤੁਸੀਂ?
ਵਧੀਆ, ਬਸ ਪੇਪਰ ਚਲਦਾ ਸੀ।
ਹੋਰ ਤੁਹਾਡਾ ਗੇਮਾਂ ਬਾਰੇ ਕਿ ਖਿਆਲ ਹੈ ਕਿ ਆਪਾਂ ਨੂੰ ਗੇਮਾਂ ਸਾਰੇ ਦਿਨ ਵਿੱਚ ਕਿੰਨੇ ਵਾਰ ਖੇਡਣੀ ਚਾਹੀਦੀ ਗੇਮ ਖੇਡਣ ਦੇ ਆਪਣੇ ਫਾਇਦੇ‌।
ਹਮ, ਵੈਸੇ ਤਾਂ ਗੇਮ ਦੇਖੋ ਜ਼ਰੂਰੀ ਕੋਈ ਵੀ ਹਨ ਨਾ ਆਪਣੀ ਉਹ ਆ। ਕੋਈ ਵੀ ਏਜ ਆ ਫਿਰ ਵੀ ਗੇਮ ਤੋਂ ਬਹੁਤ ਹੁ ਜ਼ਿਆਦਾ ਜ਼ਰੂਰੀ ਹੈ ਸੀ, ਆਪਦੇ ਬੋਡੀ ਲਈ।
ਅੱਛਾ-ਅੱਛਾ।
ਹਮ, ਜੇ ਮਤਲਬ ਆਪਣਾ ਕਿਵੇਂ ਅੱਜ ਕੱਲ੍ਹ ਥੋੜਾ ਜਿਹਾ ਹੁਣ ਕੁਛ ਪੋਲਿਊਸ਼ਨ ਵੱਧਦਾ ਜਾ ਰਿਹਾ, ਤੇ ਇਹਦੇ ਵਿੱਚ ਤੁਹਾਨੂੰ ਮੈਂ ਇਹੀ ਸੁਜੈਸਟ ਕਰੂੰਗਾ, ਜੇ ਸਵੇਰੇ ਕੋਈ ਵੀ ਗੇਮ ਕੀਤੀ ਜਾਵੇ ਕਿਉਂਕਿ ਸ਼ਾਮ ਨੂੰ ਤਾਂ ਪੋਲਿਊਸ਼ਨ ਆਪਨੂੰ ਪਤਾ ਹੀ ਆਉਣ ਓਵਰ ਹੁੰਦਾ। ਪੋਲਿਊਸ਼ਨ ਵੀ ਲਾ ਲੋਓ ਤੇ ਜਾਂ ਮੌਸਮ ਨਹੀਂ ਹੁਣ ਥੋੜ੍ਹੀ ਗਲੋਬਲ ਵਾਰਮਿੰਗ ਵੱਧਣ ਦੇ ਕਰਕੇ ਕਾਫ਼ੀ ਚੇਂਜ ਹੋ ਗਿਆ ਤੇ ਹੁਣ ਧੁੱਪ ਵੀ ਨੀ ਜ਼ਿਆਦਾ।
ਹਾਂਜੀ ਹਾਂਜੀ ਵੈਸੇ ਵੀ ਤਾਂ ਰਾਤ ਨੂੰ। ਤਾਂ ਸ਼ਾਮ ਨੂੰ ਤਾਂ ਨਿਕਲਣ ਦਾ ਕੋਈ ਫਾਇਦਾ ਹੀ ਨਹੀਂ ਹੈਗਾ। ਕੀ ਅੱਜ ਕੱਲ ਨਸ਼ੇ ਇੰਨੇ ਬਹੁਤ ਜ਼ਿਆਦਾ ਵੱਧ ਰੱਖਿਆ ਕਿ ਜਾਣ ਦਾ ਬਾਹਰ ਕੋਈ ਫਾਇਦਾ ਹੀ ਨਹੀਂ ਗਾ।
ਜੀ ਥੋੜੇ ਬਸ ਇਹ ਹਾਂ ਪਿੰਡਾਂ ਦੇ ਵਿੱਚ ਥੋੜੇ ਜਾ ਇਹ ਬਸ। ਚਲੋ ਲਾ ਲੋ ਥੋੜ੍ਹੇ ਫਰਕ ਆ ਜਾਂ ਕੁਛ ਵੀ ਪਰ ਸ਼ਹਿਰ ਦੇ ਵਿੱਚ ਸ਼ਹਿਰ ਦੇ ਵਿੱਚ ਤਾਂ ਬੜਾ ਜ਼ਿਆਦਾ।
ਹਾਂਜੀ, ਹਾਂਜੀ ਹਾਂਜੀ। ਹਾਂਜੀ ਵੈਸੇ ਇਹ ਗੱਲ ਵੀ ਹੈਗੀ ਹੈ। ਅੱਜ ਕੱਲ੍ਹ ਤਾਂ ਸ਼ਹਿਰ ਤੇ ਪਿੰਡ ਦੋਵਾਂ ਚ ਹੀ ਨਸ਼ੇ ਨੇ
ਹੂੰ ਨਾ ਨਸ਼ੇ ਜ਼ਰੂਰੀ ਨੇ ਹਾਂ। ਪਰ ਐਵੇਂ ਵੀ ਪਿੰਡ ਚ ਥੋੜ੍ਹਾ ਜਿਹਾ ਉਹ ਨਸ਼ਿਆਂ ਵਾਲਾ ਚਲੋ ਮੈਂ ਮੰਨਦਾ ਵੀ ਹੋਊਗਾ ਪਿੰਡ ਚ ਪਰ ਇਹ ਜਿਹੜਾ ਚੋਰੀ ਚੱਕੇ ਵਾਲਾ ਕੰਮ ਆ ਇਹ ਥੋੜਾ ਜਿਹਾ ਪਿੰਡ ਵਾਲੇ ਪਾਸੋਂ ਘੱਟ ਆ
ਹਾਂਜੀ ਹਾਂਜੀ
ਚੋਰੀਆਂ ਹੁਣ ਆਪਾਂ ਆਵੇਂ ਦੇਖਦੇ ਹਾਂ ਫੋਨ ਦੇ ਵਿੱਚ ਹੀ ਦੇ ਲਾ ਲਓ ਜਾਂ ਕਿਤੇ ਵੀ ਸੋਸ਼ਲ ਮੀਡੀਆ ਤੇ ਅੱਜ ਕੱਲ ਵਾਧੂ ਵ ਵੀਡੀਓ ਲੀਕ ਹੋ ਨੇ ਨਹੀਂ
ਹ
ਦੇਖੀ ਆ ਤੇ ਮਤਲਬ ਕਿ ਉੱਧਰੋਂ ਚੂਰੀ ਵਾਲੇ ਪਾਸੋਂ ਥੋੜ੍ਹਾ ਜਿਹਾ ਪਿੰਡਾਂ ਦਾ ਮਾਹੌਲ ਠੀਕ ਆ ਪਰ ਨਸ਼ੇ ਤਾਂ ਪਿੰਡਾਂ ਦੇ ਵਿੱਚ ਵੀ ਬਹੁਤ ਨੇਗੇ
ਹਾਂਜੀ ਹਾਂਜੀ ਇਹ ਤਾਂ ਹੈ ਵੈਸੇ ਪਿੰਡਾਂ ਦੇ ਬੱਚੇ ਅੱਜ ਕੱਲ੍ਹ ਉਹਨਾਂ ਨੂੰ ਇੰਨਾ ਪਤਾ ਨਹੀਂ ਹੁੰਦਾ ਉਹ ਫੇਰ ਸ਼ਹਿਰ ਵਾਲੇ ਬੱਚਿਆਂ ਨੂੰ ਰਲ ਕੇ ਉਹਨਾਂ ਦੇ ਪਿੱਛੇ ਲੱਗ ਕੇ ਅੱਜ ਕੱਲ੍ਹ ਨਸ਼ੇ ਬਹੁਤ ਜ਼ਿਆਦਾ ਕਰਦੇ ਆ। ਉਹਨਾਂ ਨੂੰ ਐਵੇਂ ਹੁੰਦਾ ਵੀ ਤਾਂ ਨੀ ਕੀ ਹੋਜੂਗਾ। ਤੇ ਅਸੀਂ ਕਰ ਲਾਂਗੇ ਤਾਂ
ਹੂੰ ਬਸ ਥੋੜਾ ਜਿਹਾ ਮਾਹੌਲ ਆ ਨਾ ਕੋਈ ਵੀ ਆ ਜੇ ਮਤਲਬ ਉਹਨੂੰ ਜਿਵੇਂ ਦੀ ਵੀ ਸੰਗਤ ਮਿਲੂਗੀ ਗਰੁੱਪ ਮਿਲਣਗੇ ਜਿਵੇਂ ਦੇ ਵੀ ਉਹਨੇ ਉਹੀ ਆਪਣੇ ਉਹਨੇ ਉਸ ਤੁਸੀਂ ਬੱਚੇ ਨੇ ਆਪਣੇ ਆਪ ਨੂੰ ਉਸੇ ਤਰ੍ਹਾਂ ਹੀ ਢਾਲ ਲੈਣਾ ਬਾਕੀ ਸਭ ਤੋਂ ਵੱਡੀ ਦੇਣ ਉਹਦੇ ਵਿੱਚ ਮੈਂ ਤੁਹਾਨੂੰ ਕਹਾਂ ਮਾਂ ਬਾਪ ਦੀ ਹੁੰਦੀ ਆ, ਜੇ ਉਹ ਆਪਣੇ ਬੱਚੇ ਨਾਲ ਫਰੈਂਡਲੀ ਤੌਰ ਤੇ ਗੱਲ ਕਰਦੇ ਨੇ ਡੇਲੀ ਰੂਟੀਨ ਦੇ ਵਿੱਚ ਫਿਰ ਫ਼ਰਕ ਪੈਂਦਾ ਇਹ ਚੀਜ਼ ਦਾ ਬੜਾ।
ਹਾਂਜੀ, ਹਾਂਜੀ ਇਹ ਤਾਂ ਹੈ।
ਹੂੰ, ਹੁਣ ਮੈਂ ਥੋੜ੍ਹਾ ਜਹਾ ਮੈਂ ਕਿਉਂਕਿ ਮੈਂ ਯੂਨੀਵਰਸਿਟੀ ਪੜ੍ਹਿਆ ਹੋਇਆ ਮੈਂ ਉੱਥੇ ਦੇਖਿਆ ਅਸੀਂ ਸਾਰੇ ਤਰ੍ਹਾਂ ਦੇ ਮਤਲਬ ਗਰੁੱਪ ਚੀ ਰਿਹਾ ਹੋਏ ਆ ਪਰ ਅੱਜ ਤੱਕ ਮੈਂ ਜਾਂ ਤਾ ਕੋਈ ਨਸ਼ਾ ਕਰਿਆ ਜਾਂ ਕੋਈ ਐਵੇਂ ਉਹ ਬਦਮਾਸ਼ੀ ਟਾਈਪ ਵਾਲਾ ਉਹ ਉੱਧਰ ਵੀ ਨਹੀਂ ਗਿਆ।
ਠੀਕ ਹੈ ਜੀ। ਵੈਸੇ ਅੱਜ ਕੱਲ ਦੇ, ਅੱਜ ਕੱਲ੍ਹ ਦੇ ਬੱਚਿਆਂ ਨੂੰ ਤਾਂ ਐਵੇਂ ਹੁੰਦਾ ਬਸ ਅਸੀਂ ਘਰੋਂ ਬਾਹਰ ਰਹੀਏ। ਬਸ ਘਰਦੇ ਸਾਨੂੰ ਪੁੱਛਣ ਨਾ ਕਿੱਥੇ ਗਏ ਸੀ, ਕਿੱਥੇ ਨਹੀਂ? ਆਪਦੀ ਮਰਜ਼ੀ ਕਰੀਏ ਬਸ।
ਹਾਂ ਜੀ।
ਗੇਮਾ ਨੂੰ ਵੱਲ ਤਾਂ ਵੈਸ ਵੀ ਕਿਸੇ ਦਾ ਅੱਜ ਕੱਲ ਕਿਸੇ ਦਾ ਧਿਆਨ ਹੀ
ਪਤਾ ਕੀ ਆ ਜਦ ਨਾ ਛੋਟਾ ਹੁਣ ਤੁਹਾਨੂੰ ਮੈਂ ਹਾਂ ਤੇ ਚਲੋ ਠੀਕ ਆ। ਨਾ ਜਿਵੇਂ ਹੁਣ ਆਪਾਂ ਦੇਖੀਏ ਛੋਟਾ ਬੱਚਾ ਬੱਚੇ ਨੀ ਹੁਣ ਫੋਨ ਫੜਾਉਣ ਲੱਗ ਗਏ ਨਾ ਹੱਥ ਚ ਐ ਲਾ ਲਓ ਜਿਵੇਂ ਸਾਲ ਕ ਦੇ ਬ
ਹਾਂਜੀ, ਹਾਂਜੀ ਹੋਰ ਦੱਸੋ।
ਜਿਵੇਂ ਹੁਣ ਸਾਲਕ ਦੀ ਲਾ ਲਓ ਬੱਚਾ ਹੁੰਦਾ ਉਹਨੂੰ ਆਪਾਂ ਮਤਲਬ ਪਹਿਲਾਂ ਤਾਂ ਦੇਖਿਆ ਵੀ ਖੜਾਉਂਦੇ ਸੀਗੇ ਨਾ ਜੇ ਚੁੱਪ ਕਰਾਉਣ ਲਈ ਉਹਨੂੰ ਚੁੱਪ ਕਰਾਉਣ ਲਈ ਕੇੜਾ ਏ ਨੀਆਮਤ ਹਾਥ ਚ ਫੋਨ ਫੜਾ ਦਿੰਦਾ।
ਹਾਂਜੀ, ਹਾਂਜੀ ਅੱਜ ਕੱਲ ਬਸ ਸੋਸ਼ ਸੋਸ਼ਲ ਮੀਡੀਆ ਦਾ ਟਰੈਂਡ ਜ਼ਿਆਦਾ ਵਾ, ਉਂਦੇ ਕਰਕੇ ਬਸ ਬੱਚਿਆਂ ਨੂੰ ਐਵੇਂ ਹੁੰਦਾ ਕਿ ਸਾਨੂੰ ਪਤਾ ਹੀ ਆ ਵੀ ਰੋਣ ਕਰਕੇ ਫੋਨ ਤਾਂ ਸਾਨੂੰ ਮਿਲ ਹੀ ਜਾਣਾ।
ਹੂੰ ਫੋਨ ਤਾਂ ਜ਼ਿਆਦਾ ਹੋ ਗਿਆ ਕਰੇਜ਼ ਬੱਚਿਆਂ ਚ ਤਾਂ ਜ਼ਿਆਦਾ ਚੱਲ ਪਓ ਫਿਰ ਉਹਦੇ ਕਰਕੇ ਹੁਣ ਅ ਇਹਦੇ ਨਾਲੋਂ ਟੁੱਟ ਨੀ ਸਕਦੇ ਫੋਨ ਨਾਲੋਂ। ਬਸ ਇਹਨਾਂ ਨੇ ਥੋੜਾ ਜਿਹਾ ਹੁਣ ਤੁਹਾਨੂੰ ਪਤਾ ਹੀ ਆ ਫਿਰ ਉਹ ਉੱਧਰ ਸਾਈਡ ਜਾਣਾ ਈ ਆ ਕਿਉਂਕਿ ਕੋਈ ਹੁਣ ਤੁਮਨੇ ਦੇਖੀ ਹੈ ਤੇ ਸੋਸ਼ਲ ਮੀਡੀਆ ਤੇ ਗੰਦ ਦਾ ਬਹੁਤ ਟੋਪ ਤੇ ਪੈ ਰਿਹਾ।
ਹਾਂਜੀ।
ਇਹਦਾ ਲੇਬਲ ਬਸ ਆਪ ਸਰਕਾਰਾਂ ਦੇ ਹੱਲ ਧਿਆਨ ਨੀ ਦੇ ਰਹੀਆਂ ਕੋਈ ਸਰਕਾਰਾਂ ਨੂੰ ਤਾਂ ਹੁਣ ਚਾਹੀਦੀ ਆ ਕਿ ਕੋਈ ਵੀ ਚੰਗੇ ਪਾਸੇ ਨਾ ਹੀ ਜਾਵੇ।
ਹਾਂਜੀ, ਹਾਂਜੀ ਇਹ ਤਾਂ ਹੈ।
ਹੂੰ, ਬਾਕੀ ਤੁਸੀਂ ਦੱਸੋ ਕਿ ਤੁਸੀਂ ਮਤਲਬ ਜੇ ਕੋਈ ਇਹ ਤੇ ਰੋਕ ਵਜੋਂ ਮਤਲਬ ਕੀ ਆਪਣੇ ਸੁਜੈ ਸੁਜੈਸ਼ਨ ਦੇਣੀ ਚਾਹੋਗੇ?
ਵੈਸੇ ਮੈਂ ਤਾਂ ਇਵੇਂ ਚਾਹੁੰਨੀ ਹਾਂ ਕਿ ਫੋਨ ਹੀ ਬੰਦ ਹੋ ਜਾਣੇ ਚਾਹੀਦੇ।
ਹੂੰ
ਕਿਉਂਕਿ ਨਾ ਤਾਂ ਸੋਸ਼ਲ ਮੀਡੀਆ ਤੇ ਬੱਚਿਆਂ ਨੂੰ ਕੁਝ ਦਿਖਾਵੇ ਬੰਦਾ ਸਿਰਫ ਇੱਕ ਟੀ ਵੀ ਚੱਲਣਾ ਚਾਹੀਦਾ! ਉਹਦੇ ਤੇ ਸਿਰਫ ਇਕੱਲੀਆਂ ਨਿਊਜ ਵਾਲੇ ਚੈਨਲਸ ਹੀ ਹੋਣੇ ਸੀ ਚਾਹੀਦੇ ਜਿਹਦੇ ਵਿੱਚ ਬੱਚਿਆਂ ਨੂੰ ਪਤਾ ਚੱਲੇ ਵੀ, ਸਾਡੀ ਦੁਨੀਆਂ ਵਿੱਚ ਹੋ ਕੀ ਰਿਹਾ ਗਾ, ਸਾਨੂੰ ਕੁੱਛ ਪਤਾ ਤਾਂ ਚੱਲੇ ਨਾ।
ਹਾਂ, ਹਾਂ। ਜ਼ਰੂਰੀ ਹੈ, ਵੀ ਵਸ। ਫਿਰ ਵੀ ਬਸ ਐਜੂਕੇਸ਼ਨ ਲੈਵਲ ਤੇ, ਤੁਸੀਂ ਕੀ ਕਹਿਣਾ ਚਾਹੋਗੇ ਵੈਸੇ।
ਪੰਜਾ ਹਾਂਜੀ। ਇਹ ਤਾਂ, ਹੈ, ਵੈਸੇ ਇੱਕ ਗੱਲ ਤਾਂ, ਹੈਗੀ ਆ ਫੋਨ ਦੇ ਆਪਾਂ ਨੂੰ ਫਾਇਦੇ ਵੀ ਬਹੁਤ ਆ, ਪਰ ਨੁਕਸਾਨ ਵੀ ਬਹੁਤ ਆ, ਫੋਨ ਦੇ ਫਾਇਦੇ ਐਵੇਂ ਆ ਤੇੋ, ਆਪਾਂ ਬਾਹਰ ਅੰਦਰ ਜਾਣਾ ਹੁੰਦਾ ਹਨਾ ਕਿਸੇ ਨੂੰ ਆਪਾਂ ਦੱਸ ਵੀ ਸਕਦੇ। ਸਕਦੇ ਹਾਂ, ਹਾਂਜੀ, ਵੀ ਅਸੀਂ ਇੱਥੇ ਹ ਕਈ ਵਾਰ ਫੋਨ ਨਹੀਂ ਵੀ ਲੱਗਦਾ। ਦਾ ਆਪਾਂ ਆਪ ਨੂੰ, ਪਤਾ ਹੀ ਨਹੀਂ ਚੱਲਦਾ ਵੀ, ਕਿਹੜਾ ਇਨਸਾਨ ਕਿੱਥੇ ਆ।
ਨਹੀਂ ਇਹ ਵੀ ਹਾਂ, ਇਹ ਪਾਸੋਂ ਤਾਂ ਚਲੋ ਮੰਨਦੇ ਆ ਕਿ, ਫਾਇਦਾ ਬਹੁਤ ਆ, ਪਰ ਐਵੇਂ ਵੀ, ਸਹੀ ਨਾਲ ਇਹ ਥੋੜਾ ਜਿਹਾ ਗ਼ਲਤ ਅਤੇ, ਆ
ਹਾਂਜੀ- ਹਾਂਜੀ।
ਜਿਵੇਂ ਚਲੋ, ਚਲੋ, ਫਾਇਦੇ ਵੀ ਹੈਗੇ ਨੇ, ਬਾਰ ਦੇ ਨੁਕਸਾਨ ਤੇ, ਉੱਪਰ ਫਾਇਦੇ ਆ ਤੋ, ਕਾਫੀ ਜਿਆਦਾ ਨੇ ਉੱਪਰ
ਹਾਂਜੀ। ਇਹ ਤਾ, ਹੈ।
ਹੂੰ, ਹੂੰ ਵੈਸੇ ਤਾਂ ਇਹੀ ਆ ਕੇ, ਥੋੜਾ ਜਿਹਾ ਬੱਚਿਆਂ ਨੂੰ ਤੋਂ, ਦੂਰੇ ਰੱਖਿਆ ਜਾਵੇ ਤਾਂ, ਬੈਸਟ ਹੁਣ ਸਾਨੂੰ ਪਲੱਸ ਟੂ ਤੋਂ, ਬਾਅਦ ਹੀ ਫੋਨ ਮਿਲੇ ਸੀਗੇ। ਉਹ ਵੀ ਚਲੋ, ਐਵੇਂ ਵੀ ਕੋਲਜ'ਚ ਜਾਣਾ। ਪੈ ਗਿਆ।
ਹਾਂਜੀ -ਹਾਂਜੀ, ਬਾਸ ਲੌਕਡਾਊਨ ਲੱਗਣ ਕਰਕੇ ਸਾਰਾ ਕੁਛ ਤੈਸਨੈਸ ਹੋ ਗਿਆ, ਬਸ। ਬੱਚਿਆਂ ਦੀ ਪੜ੍ਹਾਈ ਔਰ ਬ ਸਾਰਾ ਕੁਛ, ਇੱਧਰ- ਉਧਰ ਹੋ ਗਿਆ ਵਾ।
ਸਰਕਾਰ ਨੇ, ਆਪਾਂ ਨੂੰ ਆਪਣੀ ਮਜਬੂਰੀ ਪੈ ਗਈ ਬੱਚਿਆਂ ਨੂੰ
ਹਾਂਜੀ- ਹਾਂਜੀ। ਚਲੋ ਠੀਕ ਹੈ, ਜੀ। ਫਿਰ ਮੈਂ ਤੁਹਾਨੂੰ ਕੱਲ ਫੋਨ ਕਰਦੀ ਹਾਂ, ਠੀਕ ਹੈ।